ਹਾਂ ਇੰਦਰ ਵਧੀਆ ਜੀ- ਵਧੀਆ ਹੋਰ ਤੁਸੀ ਸੁਣਾਓ?
ਵਧੀਆ।
ਹੋਰ ਕੀ ਕਰ ਰਹੇ ਹੋ ਅੱਜ-ਕੱਲ?
ਹੈਲੋ, ਜਾਂਦੀ ਹੋਣੀ ਹਾਂਜੀ।
ਤੁਸੀਂ ਕਿੱਧਰ ਜਾ ਰਹੇ ਹੋ ਸਕੂਲ।
ਨਾ-ਨਾ ਕੋਲੇਜ ਚਹੀਦਾ ਹੁੰਦਾ ਆਪਾਂ, ਕਿ ਕਰ ਰਹੋ ਹੋ? ਬਸ, ਕੋਲੇਜ ਜਾਂਦੇ ਹ ਘੁੰਮ-ਫਿਰ ਕੇ ਆ ਜਾਂਦੇ ਆ। ਮੇਰੇ ਗਲ ਪਵਾ ਦੇ ਯਾਰ ਸਹੀ ਤਰਹਾ ਕਿ ਹਾਂ? ਹੈਲੋ।
ਹਾਂਜੀ।
ਹਾਂਜੀ, ਹੋਰ ਤੁਸੀਂ ਕੀ ਕਰਦੇ ਹੋ ਅੱਜ-ਕੱਲ੍ਹ ਸਕੂਲ ਵਗੈਰਾ ਜਾਂਦੇ ਹੋ?
ਹਾਂਜੀ, ਸਕੂਲ ਜਾਂਦੇ ਹਾਂ।
ਅੱਛਾ, ਰੋਜ਼ ਰਾਤੀ ਜਾਂਦੇ ਹੋ ਸਵੇਰੇ ਕਿਸ ਟਾਈਮ ਜਾਂਦੇ ਹੋ? ਕੀ ਟਮਿੰਗ ਹੈ ਤੁਹਾਡੇ ਸਕੂਲ ਦੀ? ਅੱਛਾ, ਨੀ ਤੁਹਾਡੇ ਸਕੂਲ ਦੀ ਨੀ ਦੱਸੋਗੇ ਕੀ ਕੁਝ ਫੀਸ ਵਗੈਰਾ ਹੈਗੀ ਐਂ? ਉਹ ਕਰਦਾ ਹੀ ਗੱਲਾਂ ਇਵੇਂ ਦੀ ਹੈ ਉਹ ਕਰਦਾ, ਕਿਤਿਆ ਨੇ ਹੂੰ, ਕਿਤਾ ਹੋਰ ਕਿੰਨੀ-ਕਿੰਨੀ ਬਿਲਡਿੰਗਾਂ ਹੈਗੀਆਂ, ਤੁਹਾਡੇ ਸਕੂਲ ਦੀਆਂ? ਅੱਛਾ-ਅੱਛਾ। ਅੱਛਾ, ਇੱਕ ਹੀ ਬਾਥਰੂਮ ਹੈ।
ਇੱਕ ਸਰ ਔਰਾ ਦਾ ਹੈ ਹੋਰ ਇਕ ਸਾਡਾ ਹੈ।
ਅੱਛਾ, ਸਰ ਆਲੇਆ ਚ ਬੱਚੇ ਵੜ ਜਾਂਦੇ ਨੇ? ਸਰ ਉਹਨਾਂ ਦੇ ਬੱਚੇ ਵੜ ਜਾਂਦੇ ਨੇ? ਸਰ ਵਾਲੇ ਵਾੜ ਵੀ ਦਿੰਦੇ ਹੋਣੇ ਹਨ।
ਵਾਡ ਵੀ ਦਿੰਦੇ ਹਨ, ਕੈਨਟੀਨ ਵੀ ਹੈਗੀ ਐਂ।
ਅੱਛਾ, ਕੈਨਟੀਨ ਵੀ ਹੈਗੀ ਐਂ, ਸਮੋਸੇ ਮਿਲਦੇ ਨੀ।
ਮਿਲਦੇ ਨੇ।
ਕਿੰਨੇ ਰੁਪਏ, ਕਿੰਨੇ ਰੁਪਏ ਸਮੋਸਾ ਕਿੰਨੇ ਰੁਪਏ ਕਿਲੋ ਕਿਤੇ ਨੇ? ਬੜੇ ਸਸਤੇ ਨੇ, ਸਾਡੇ ਆਪਣੇ ਸਾਡੇ ਟਾਈਮ ਪੰਦਰਾਂ ਰੁਪਏ ਪੇਟੀਸ ਸੀ। ਹੀ-ਹੀ-ਹੀ। ਔਰ ਤੁਸੀਂ ਪ੍ਰੋਫੈਸਰ ਹੋ ਤੁਹਾਡਾ ਕੰਮ ਹੀ ਕੀ? ਹੈਡਵਿਚ ਕੀ- ਸੈਂਡਵਿਚ, ਭਾਜੀ ਤੁਹਾਡੀ ਵ ਵਾਜ ਨੀਂ। ਹੈਂਡਵਿਚ ਕਹਿ ਰਹੇ ਹੋ ਬੈਡ ਸੈਂਡਵਿਚ ਤੁਸੀਂ ਜੂਨ ਦੀ ਛੁੱਟੀਆਂ ਵਗੈਰਾ ਕਿਵੇਂ ਯੂਟੀਲਾਈਜ਼ ਕੀਤੀਆਂ ਤੁਥੋੜਾ ਦੱਸੋਗੇ? ਕੰਮ ਕੀਤਾ, ਕਿਹੜਾ ਕੰਮ ਕੀਤਾ? ਕਾਲਾ ਕੰਮ ਦੋ ਨੰਬਰੀ ਕੰਮ ਕਰ ਰਿਹ ਹੋ ਕੇ ਅੱਜ-ਕੱਲ?
ਕੱਪੜਿਆਂ ਵਾਲੀ।
ਅੱਛਾ, ਕਿਹੜੇ ਕੱਪੜੇ ਸਾਨੂੰ ਵੀ ਦਵਾ ਦਿੰਦੇ ਥੋੜੇ ਬਹੁਤ?
ਪੈਂਟ ਸ਼ਰਟ।
ਅੱਛਾ, ਪਾਇਆ ਤੇ ਤੁਸੀਂ ਪਜਾਮਾ ਹੋਇਆ ਏ।
ਬ੍ਰਦਰ ਗਾਰਮੈਂਟ ਤੇ ਲੱਗੇ ਦੇ ਸੀ।
ਅੱਛਾ, ਬ੍ਰਦਰ ਕੀ- ਕੀ ਕੋ ਸੈਲਰੀ ਦੇ ਰਹੇ, ਵੀਹ ਹਜ਼ਾਰ। ਉ-ਹੋ ਸਹੀ ਹੈ, ਫੇਰ ਤੁਸੀਂ ਕੋਲਾ ਦੇ ਚੱਕਰ ਪੈਗੇ ਓ। ਕਿਹੜੀ ਕੋਲਾ ਦੇ ਚਕਰਾ ਵਿਚ ਪੈ ਗੇਓ, ਤੁਸੀਂ
ਤੇਰੀ ਮੰਮੀ ਆਲੀ
ਜੀ, ਭਾਜੀ ਹੋਰ ਸੁਣਾਓ ਵਧੀਆ।
ਵਧੀਆ, ਤੂੰ ਦਸ।
ਹੋਰ ਕੀ ਕਰ ਰਹੇ ਹੋ ਅੱਜ ਕੱਲ, ਮੌਸਮ ਬਹੁਤ ਸੋਹਾਨਾ ਹੋਇਆ ਵਾ।
ਤੁਹਾਡੇ ਘਰ ਜਾਣ ਲੱਗਾ।
ਅੱਛਾ। ਹੋਰ ਤੁਹਾਡੇ ਰਿਸ਼ਤੇਦਾਰ ਜੂ, ਜੂਨ ਦੀ ਛੁੱਟਿਆਂ ਮਾਮੇ-ਮੂਮੇ ਆਏ ਹੋਣ ਨ। ਤੁਹਾਡੇ ਐ ਨਹੀਂ, ਮਾਮੇ, ਬੱਚੇ, ਮੁੰਡੇ, ਕੁੜੀਆਂ ਮੈਂ ਮੈਂ ਮਾਮੇ-ਮੂੰਮੇ ਦਾ ਵਿਆਹ ਹੋ ਗਿਆ ਨਹੀਂ ਤੁਹਾਡੇ? ਹੈਲੋ ਚਲੋ ਪੈ ਗਈ ਮੇਰੇ ਕੋਲ। ਚੱਲ ਥੋੜੀ ਸਹੀ ਗੱਲਾਂ ਕਰ ਲੈ, ਸਹੀ ਤੇ ਕਰ ਰਿਹਾ, ਤਾਂ ਕਹਿ ਰਿਹਾ।